ਹਾਂਜੀ ਹੋਰ ਕੀ ਹਾਲ ਐ?
ਪੰਜ ਫਤੇਹ ਹੋਰ ਦਾ ਤੁਸੀਂ ਸੁਨਾਓ, ਹੋਰ ਸਭ ਠੀਕ?
ਹਾਂਜੀ ਜੀ ਸਭ ਹੋਰ ਕੀ ਕਰਦੇ ਪਏ ਸੀ?
ਬਸ ਕੁਛ ਨਹੀਂ ਮੈਂ ਬੈਠੀ ਸੀ। ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜ੍ਹੀ ਅੱਜ ਐਕਸਰਸਾਈਜ਼ ਬਾਰੇ ਗੱਲ ਕਰਾਂ। ਤੁਹਾਨੂੰ ਪਤਾ ਤੇ ਹੈਗਾ ਐਕਸਰਸਾਈਜ਼ ਵੀ ਕਿੰਨੀ ਵਧੀਆ ਰਹਿੰਦੀ ਐ ਸਾਡੇ ਸ਼ਰੀਰ ਲਈ ਸਾਡੀ ਹਰ ਇੱਕ ਚੀਜ਼ ਲਈ ਫਿੱਟ ਨੇਸ ਕਿੰਨੀ ਜ਼ਰੂਰੀ ਐ ਨਾ ਬਟ ਅਸੀਂ ਅੱਜ ਕੱਲ੍ਹ ਸਾਡੇ ਕੋਲ ਧਿਆਨ ਹੀ ਨਹੀਂ ਦਿੱਤ ਤਾ ਜਾਂਦਾ।
ਹੂੰ। ਸਾਰੇ ਮਤਲਬ ਕਿ ਆਲਸੀ ਹੋਏ ਦੇ ਨੇ ਜ਼ਿਆਦਾਤਰ ਲੋਕੀ।
ਹਾਂਜੀ-ਹਾਂਜੀ ਆਲਸੀ ਹੋਏ ਦੇ ਨੇ ਨਾਲੇ ਦੇਖੋ ਬੱਚਿਆਂ ਦੇ ਕਾਰਨ ਸਾਨੂੰ ਟਾਈਮ ਵੀ ਨਹੀਂ ਮਿਲਦਾ। ਸਾਨੂੰ ਟਾਈਮ ਵੀ ਕਿੰਨਾ ਕੱਟਣਾ ਕਰਨਾ ਉਹ ਬਹੁਤ ਵੱਡੀ ਮੈਨੇਜ ਕਰਨਾ ਔਖਾ ਹੋ ਜਾਂਦਾ ਸਾਡੇ ਲਈ।
ਪਰ ਇਸ ਚੀਜ਼ ਲਈ ਮਤਲਬ ਟਾਈਮ ਕੱਢਣਾ ਚਾਹੀਦਾ ਐ। ਚਾਹੇ ਦਸ ਮਿੰਟ ਹੀ ਕਰ ਲਓ, ਚਾਹੇ ਵੀਹ ਮਿੰਟ ਕਰ ਲਓ।
ਹਾਂ ਬਿਲਕੁਲ-ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਐ। ਦੇਖੋ ਟਾਈਮ ਨੂੰ ਮੈਨੇਜ ਵੀ ਕਰਨਾ ਨਾਲੇ ਹਰ ਇੱਕ ਚੀਜ਼ ਕਰਨਾ ਨਾ ਉਹ ਬਹੁਤ ਜ਼ਰੂਰੀ ਆ ਜਿਵੇਂ ਹੁਣ ਦੇਖੋ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਐਕਸਰਸਾਈਜ਼ ਆ। ਮੇਰੀ ਇੱਕ ਫਰੈਂਡ ਆ, ਉਹ ਮੈਨੂੰ ਕਹਿੰਦੀ ਕਹਿੰਦੀ ਸੀ ਨਾ ਜਿੰਮ ਜੁਆਇਨ ਕਰ ਲੈਂਦੇ ਆ, ਮੈਂ ਕਿਹਾ ਯਾਰ ਮੈਂ ਜਿੰਮ ਨਹੀਂ ਜੁਆਇਨ ਕਰ ਸਕਦੀ। ਔਖਾ ਹੋ ਜਾਂਦਾ ਆ ਬੱਚਿਆਂ ਦੇ ਨਾਲ ਨਾ ਸਾਰਾ ਦੇਖ ਆਪਣਾ ਉਹਨਾਂ ਦੀ ਰੂਟੀਨ ਸੈੱਟ ਕਰਨੀ ਆਪਣਾ ਵੀ ਫਿਰ ਥੋੜ੍ਹਾ ਸ਼ਡਿਊਲ ਬੱਚਿਆਂ ਨਾਲ ਕਰਨਾ ਪੈਂਦਾ। ਕਿਉਂਕਿ ਮੇਰੇ ਕੋਲ ਜਿੰਮ ਨਹੀਂ ਪੋਸੀਬਲ ਹੋਣਾ। ਅਤੇ ਮੈਂ ਘਰ ਹੀ ਆਪਣੀ ਐਕਸਰਸਾਈਜ਼ ਕਰਦੀ ਯੋਗਾ ਵਗੈਰਾ ਕਰਦੇ ਆ, ਮੈਨੂੰ ਉਹ ਬੈਟਰ ਆ। ਕਿਉਂਕਿ ਮੈਂ ਆਪਣਾ ਪਤਾ ਯੋਗਾ ਕਰਕੇ ਐਕਸਰਸਾਈਜ਼ ਕਰਕੇ ਮੈਂ ਆਪਣਾ ਇੱਕ ਇੱਕ ਕਿੱਲੋ ਵਜਨ ਘਟਾਇਆ ਸੀ ਹਾਂ। ਦੇਖੋ ਜਿੰਨੇ ਕੋਈ ਚੀਜ਼ ਕਰਨੀ ਐ ਨਾ ਉਹਦੇ ਵਿੱਚ ਚੀਜ਼ ਕਰਨ ਦੀ ਨਾ ਇੱਛਾ ਹੋਣੀ ਚਾਹੀਦੀ ਐ ਕਿ ਹਾਂ ਯਾਰ ਹਾਂ। ਬਿਲਕੁਲ ਬਿਲਕੁਲ ਉਹੀ ਐ ਨਾ ਹੁਣ ਤੁਸੀਂ ਤੁਸੀਂ ਕਹੋਗੇ ਕਿ ਨਹੀਂ ਬਈ ਮੈਂ ਹੁਣ ਆਪਣਾ ਜਿੰਮ ਜਾ ਆ ਕੇ ਵੇਟ ਲੂਜ ਕਰ ਸਕਦੀ ਨਹੀਂ ਤੁਸੀਂ ਅਗਰ ਘਰੋਂ ਘਰ ਚਾਹੋ ਤੁਸੀਂ ਘਰੇ ਵੀ ਕਰ ਸਕ ਦੇਖੋ ਅੱਜ ਕੱਲ ਇੰਨੀ ਮਤਲਬ ਸਾਡੇ ਸਾਡੇ ਏਜ ਦੀਆਂ ਕੁੜੀਆਂ ਏਦਾਂ ਲੱਗ ਇਹ ਨਹੀਂ ਹੈਗੀ ਕਿ ਉਹ ਮੈਰਿਡ ਨੇ ਉਹਨਾਂ ਦੇ ਦੋ-ਦੋ ਤਿੰਨ-ਤਿੰਨ ਬੱਚੇ ਨੇ। ਕਿਉਂਕਿ ਅੱਜ ਕੱਲ੍ਹ ਫਿਟਨੈਸ ਦਾ ਬਹੁਤ ਜ਼ਮਾਨਾ
ਹੂੰ।
ਫਿਟਨੈਸ ਦੇ ਉੱਤੇ ਤੁਸੀਂ ਜਿੰਨਾ ਜ਼ੋਰ ਦਉਗੇ, ਆਪਣੀ ਬੋਡੀ ਤੇ ਜਿੰਨਾ ਤੁਸੀਂ ਸਹੀ ਰੱਖੋਗੇ ਉਹ ਉਨਾ ਵਧੀਆ ਰਹੇਗਾ।
ਹਾਂਜੀ ਹਾਂਜੀ ਕਿਉਂਕਿ ਅੱਜ ਕਲ ਤਾਂ ਨਾ ਮਤਲਬ ਅ ਇਹ ਚੀਜ਼ਾਂ ਨਾ ਕਰੋ ਨਾ ਮੋਸਟਲੀ ਕੋਈ ਨਾ ਕੋਈ ਪ੍ਰੋਬਲਮਸ ਜ਼ਿਆਦਾਤਰ ਵੇਖਿਆ ਮੈਂ ਮਤਲਬ ਕੋਈ ਨਾ ਕੋਈ ਦਿੱਕਤਾਂ ਹੋ ਜਾਂਦੀਆਂ।
ਹਾਂਜੀ, ਹਾਂਜੀ। ਮੁਸੀਬਤਾਂ ਵੱਖਰੀਆਂ ਦੇਖੋ, ਅੱਜ ਕੱਲ੍ਹ ਕਿੰਨੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ, ਕਿਸੇ ਨੂੰ ਕੋਛ ਆ ਕਿਸੇ ਨੂੰ ਕੁਛ ਛ ਹੋ ਗਿਆ ਇਹ ਹੋਵੇ ਦੇਖੋ, ਕਿਉਂ ਕਿਉਂਕਿ ਤੁਸੀਂ ਚੱਲਦੇ ਹੀ ਨਹੀਂ ਹੋ।
ਕੰਮ ਨੀ ਕਰਦੇ ਮਤਲਬ ਅੱਜ- ਕੱਲ੍ਹ ਨਾ, ਸਭ ਕੁਛ ਬਹੁਤ ਸਾਰੀ, ਸਾਰੇ ਕੰਮ ਸੌਖੇ ਹੋ ਗਏ ਨੇ ਕਰਨੇ। ਜਿਵੇਂ ਲਾ, ਲੋ ਆਟੋਮੈਟਿਕ ਮਸ਼ੀਨ ਆ ਗਈ। ਪਹਿਲੇ ਹੱਥ ਨਾਲ ਕੱਪੜੇ ਧੋਂਦੇ ਸੀ। ਥਾਪੀਆਂ ਮਾਰ ਕੇ ਤੇ ਪਹਿਲੇ ਟਾਈਮ ਦੀ ਮਤਲਬ ਜੋ, ਲੇਡੀਜ਼ ਹੁੰਦੀਆਂ ਸੀ ਕਿੰਨੀਆਂ ਫੁਰਤੀਲੀਆਂ ਹੁੰਦੀਆਂ ਸੀਗੀਆਂ ਮਤਲਬ ਉਹਨਾਂ ਵਾਸਤੇ ਤਾਂ, ਇਹੀ ਸਭ ਕੁਛ ਜਿੰਮ ਹੁੰਦਾ ਸੀ ਤੇ, ਹੱਥ ਨਾਲ ਮਸਾਲੇ ਪੀਸਣੇ ਸਾਰਾ ਕੰਮ ਮਤਲਬ ਖੁਦ ਕਰਨਾ ਪਹਿਲੇ ਕਿੰਨੀ ਫਿਟ ਹੁੰਦੀ ਸੀ, ਔਰ ਮਤਲਬ ਬਿਮਾਰ ਨਿਯਮ ਕਿਸ ਕਿਸੇ ਨੂੰ ਲੱਗਦੀਆਂ ਸੀ। ਕਿਸੇ ਮਤਲਬ ਗਿਣੇ ਚੁੰਨੇ ਨੂੰ ਹੁਣ ਤਾਂ, ਹਰ ਘਰ ਵਿੱਚ ਕਿਸੇ ਨਾ ਕਿਸੇ ਨੂੰ, ਕੋਈ ਨਾ ਕੋਈ
ਕੋਈ ਨਾ ਕੋਈ ਬਿਮਾਰੀ ਹੈਗੀ, ਕਿਉਂ ਕਿਉਂਕਿ ਉਹਨਾਂ ਨੇ ਕੰਮ ਨੀ ਕਰਨਾ। ਵੇਲੇ ਬੈਠੇ। ਜਾ, ਨੇ ਸਭ ਮਸ਼ੀਨਾਂ ਨੇ, ਕੰਮ ਕਰਦੇਣਾ ਕੱਪੜੇ ਤੁਹਾਡੇ ਮਸ਼ੀਨ ਨੇ, ਧੋਡੇ ਹੈਂ ਡਿਸ਼ਵਾਸ਼ਰ ਆ ਗਿਆ, ਤਾਂ ਅੱਜ ਗਲ ਉਹ ਹੋ ਗਏ ਮਸਾਲੇ ਕੁੱਟਣੇ ਤੇ ਸੀ, ਸਾਡੇ ਮਸਾਲੇ ਮਸ਼ੀਨ ਨੇ ਕੁੱਟਦੇ ਜਿਵੇਂ ਪਹਿਲੇ ਕੀ ਹੁੰਦਾ ਸੀ, ਅਸੀਂ ਆਪ ਮਸ਼ੀ ਅਹ ਮਸਾਲੇ ਕੁੱਟਦੇ ਸੀ। ਹੈਨਾ ਹੱਥਾਂ ਦੇ ਨਾਲ ਮਸਾਲੇ ਕੁੱਟ ਜਾਣੇ ਹੱਥ ਦੇ ਨਾਲ ਮਿਹਨਤ ਕਰਨੀ ਦੇ, ਤੇ ਵੇਖੋ ਕਿੰਨਾ ਜ਼ਿਆਦਾ ਹੁੰਦਾ ਸੀ, ਬਟ ਅੱਜ ਕੱਲ੍ਹ ਕੀ ਹੁੰਦਾ ਹੈ ਮਸ਼ੀਨਾਂ ਮਿਕਸੀ ਚ ਪਾਓ, ਤੁਹਾਡੇ ਕੋਲ ਸਾਰੇ ਭਾਵੇਂ ਤੁਸੀਂ ਪੂਰੇ ਮਹੀਨੇ ਦਾ ਤੁਸੀਂ ਰਾਸ਼ ਜਿਹੜਾ ਜੋ ਕੁਛ ਵੀ ਹੁੰਦਾ ਸਾਡਾ ਗ੍ਰੈਂਡ ਕਰਨ ਦਾ ਉਹ ਹੋ ਜਾਂਦਾ ਹੈ, ਕਿਉਂ ਕਿਉਂਕਿ ਮਸ਼ੀਨ ਨੇ ਕਰਨਾ ਹੱਥਾਂ ਨੇ ਨਹੀਂ ਕਰਨਾ। ਪਹਿਲੇ ਇੱਦਾਂ ਨਹੀਂ ਹੁੰਦੇ ਸੀ, ਬਟ ਹੁਣ ਇਹ ਜ਼ਮਾਨਾ ਬਹੁਤ ਚੇਂਜ ਹੋ ਚੁੱਕਾ ਆ।
ਹਾਂਜੀ। ਹਾਂਜੀ।
ਉਹਨਾਂ ਨੂੰ ਮੈਨੇਜ ਕਰਨਾ, ਉਹਨਾਂ ਨੂੰ ਤਰੀਕਾ ਕਰਨਾ ਬਹੁਤ ਵਧੀਆ, ਮਤਲਬ ਬਹੁਤ ਨਾ ਚੇਂਜਿਸ ਹੋਣ ਦੇ ਕਾਰਨ ਲੋਕਾਂ ਨੂੰ ਆਲਸ ਪੈ ਗਿਆ। ਅਤੇ ਇਸ ਕਰਕੇ ਲੋਕ ਲੋਕਾਂ ਨੂੰ ਦੱਸਣਾ ਉਹਨਾਂ ਨੂੰ ਕਹਿਣਾ ਕਿ ਹਾਂ ਬਾਈ ਦੇਖੋ, ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਆ। ਹੁਣ, ਜਿਵੇਂ ਮੇਰੇ ਉਹ ਨੇ, ਮੰਮਾ ਨੇ ਅਤੇ, ਉਹ ਨਾ ਥੋੜ੍ਹੇ ਮਤਲਬ ਚੱਲਦੇ ਨੇ ਥੱਕ ਜਾਂਦੇ ਨੇ। ਕਿਉਂ ਕਿਂ ਕਿ ਉਹਨਾਂ ਨੂੰ ਹੁਣ ਸਾਰੇ ਦਿਨ ਬੈਠਦੇ ਰਹਿੰਦੇ। ਨੇ ਰੈਸਟ
ਹਮ ਕਿਉਂਕਿ ਉਹਨਾਂ ਮਤਲਬ ਆਦਤ ਖਤਮ ਹੋਈ ਸੀ
ਹਾਂਜੀ ਤਾਂ ਕਰਕੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀ ਥੋੜ੍ਹਾ ਬਹੁਤ ਚੱਲਿਆ ਕਰੋ ਨਹੀਂ ਜਾਣਾ ਥੋੜੇ ਛੱਤ ਤੇ ਚੈੱਕ ਲਾ ਲਏ ਪੰਦਰਾਂ ਮਿੰਟ ਥੋੜ੍ਹੀ ਵੋਕ ਕਰ ਲਈ ਥੋੜੇ ਹਾਥ ਤਾਂ ਤੁਹਾਨੂੰ ਪਤਾ ਤਨੇ ਹ ਅੱਜ ਕੱਲ੍ਹ ਐਕਸਰਸਾਈਜ਼ਾਂ ਵੀ ਸਾਰੀਆਂ ਉੱਦਾਂ ਦੀਆਂ ਹੋਈਆਂ ਨੇ ਜੋ ਅਸੀਂ ਪਹਿਲੇ ਜਿਵੇਂ ਕੰਮ ਕਰਨ ਵੇਲੇ ਨੀ ਕਰਦੇ ਤੁਹਾਨੂੰ ਪਤਾ ਹੋਣਾ ਜਿਵੇਂ ਲੱਸੀ ਰੜਕਦੇ ਹਾਂ ਇੱਦਾਂ ਦੀ ਯੋਗਾ ਐਕਸਰਸਾਈਜ਼ਾਂ ਆਈਦੀਆਂ ਨੇ ਜਿਸ ਅਸੀਂ ਮਾਂਝਾ ਚਲਾਉਂਦੇ ਹੁੰਦੇ ਸੀ ਜਿਵੇਂ ਹੱਥਾਂ ਦੀ ਅੱਗੇ ਪਿੱਛੇ ਹੋਣੇ ਉੱਪਰ ਥੱਲੇ ਪਣੇ ਦੇਖੋ ਐਕਸਰਸਾਈਜ਼ ਜ ਸਾਡੀ ਬਾਵਾਂ ਦੀ ਤੁਸੀਂ ਕਰਦੇ ਹੋ ਐਕਸਰਸਾਈਜ਼ ਵਗੈਰਾ
ਹਾਂਜੀ ਮੈਂ ਕਦੀ ਕਦੀ
ਅੱਛਾ ਅੱਛਾ ਚਲੋ ਵਧੀਆ ਗੱਲ ਆ ਦੇਖੋ ਥੋੜੀ ਤੁਹਾਡੀ ਫਿਟ ਰਹੇਗੀ ਸਾਰਾ ਕੁਛ ਤੁਹਾਡਾ ਅੱਛਾ ਸਹੀ ਰਹੇਗਾ ਤੁਹਾਨੂੰ ਕੀ ਚਾਹੀਦਾ ਹੈ ਫਿਰ ਤਾਂ ਹਾਂਜੀ ਹਾਂਜੀ ਮੈਂ ਵੀ ਉਹੀ ਕਹਿ ਹਾਂਜੀ ਹਾਂਜੀ ਬੋਲੋ
ਮੈਂ ਤੇ ਕਹਿੰਦੀ ਆ ਮੈਂ ਜਿੰਮ ਜਆਇਨ ਕਰਨੀ ਆ ਮੈਨੂੰ ਸਾਰੇ ਕਹਿੰਦੀ ਤੈਨੂ ਕੀ ਜਰੂਰਤ ਹੈ ਤੂੰ ਤੇ ਪਹਿਲਾਂ ਹੀ ਪਤਲੀ ਹੈ ਮੈਨੂੰ ਤਾਂ ਸਾਰੇ ਕਹਿੰਦੇ ਕੁਆਰੀ ਲੱਗਦੀ ਹੈ ਤੂੰ ਦੋ ਬੱਚੇ ਦੀ ਮਾਂ ਲੱਗਦੀ ਹ
ਚਲੋ ਦੇਖੋ ਵਧੀਆ ਗੱਲ ਆ ਨਾ ਤੁਸੀਂ ਆਪਣੀ ਬੋਡੀ ਨੂੰ ਫਿੱਟ ਰੱਖਿਆ ਹੋਇਆ ਇੱਕ ਤੇ ਤੁਸੀਂ ਇਹੀ ਆਪਣੀ ਬੋਡੀ ਦੇ ਨਾਲ ਲਾਪਰਵਾਹੀ ਕਰੋਗੇ ਉਹਨੇ ਤਾਂ ਦੇਖੋ ਖ਼ਰਾਬ ਹੋਣਾ ਹੈ ਨਾ ਦੇਖੋ ਤੁਹਾਡਾ ਹਰ ਇੱਕ ਰੋਟੀ ਪਾਣੀ ਦਾ ਸਿਸਟਮ ਖਰਾਬ ਹੋ ਜਾਏਗਾ ਤੁਹਾਡਾ ਕੁਛ ਮੀ ਦੇ ਟਾਈਮੱਪ ਥੱਲੇ ਹੋ ਜਾਵੇਗਾ ਤੁਹਾਡੀ ਬੋਡੀਜ਼ ਨੂੰ ਕੁਛ ਨਾ ਕੁਛ ਤਾਂ ਫ ਪ੍ਰੋਬਲਮ ਹੋਣੀ ਹੈ ਫਿਰ ਦਵਾਈਆਂ ਖਾਓ ਫਿਰ ਇਹ ਕਰੋ ਉਹਦਾ ਵੀ ਫਿਰ ਕੀ ਫਾਇਦਾ
ਹਾਂਜੀ
ਕਹੀ ਚੱਕਰ ਤਾਂ ਪੈਂਦਾ ਨਾ ਸਭ ਤੋਂ ਵੱਡਾ ਗੱਲ ਇਹੀ ਪੈਂਦਾ ਹੈ ਕਿ ਅਸੀਂ ਆਪਣੀ ਬੋਡੀ ਨੂੰ ਕਿਵੇਂ ਫਿਟ ਹੈਲ ਰੱਖ ਸਕਦੇ ਕਿਉਂਕਿ ਉਹ ਸਾਡੇ ਹੱਥ ਹੀ ਆ ਅੱਜ ਕੱਲ ਦੇਖੋ ਹੁਣ ਅਸੀਂ ਜਿਵੇਂ ਅਸੀਂ ਜਾਂਦੇ ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਦੇਖੋ ਤੁਹਾਡੇ ਬੱਚੇ ਵੀ ਹੈਗੇ ਬਟ ਤੁਸੀਂ ਅਲੱਗ ਦੇ ਨਹੀਂ ਠੀਕ ਹੈ ਕਿਉਂਕਿ ਤੁਸੀਂ ਫਿੱਟ ਰੱਖਿਆ ਹੋਇਆ ਜਿਵੇਂ ਅਸੀਂ ਦੇਖਦੇ ਹਾਂ ਕੋਈ ਫੰਕਸ਼ਨ ਵਗੈਰਾ 'ਤੇ ਜਾਂਦੇ ਹਾਂ ਜਿਵੇਂ ਉੱਥੇ ਲੇਡੀਜ਼ ਹੁੰਦੀਆਂ ਨੇ ਕੋਈ ਉਹਨਾਂ ਦੀ ਦੇਖੀਏ ਉਹਦੀ ਬੋਡੀ ਉਹ ਕਿਵੇਂ ਫਿੱਟ ਹੁੰਦੀ ਆ ਪੂਰੀ ਮੋਡਲ ਟਾਈਪ ਲੱਗਦੀਆਂ ਨੇ ਦੇਖੋ ਉਹਨਾਂ ਨੇ ਉਹ ਅਗ ਆਪਣੇ ਵਾਰਡ ਨਾਲ ਫਿੱਟ ਰਹਿ ਸਾਡੇ
ਹਾਂਜੀ ਪੂਰਾ ਮੈਂ ਮਤਲਬ ਮੇਨਟੇਨ ਕਰਕੇ ਰੱਖਦੀ ਹਾਂ
ਹਾਂਜੀ ਜ਼ਰੂਰੀ ਨਹੀ ਹੁੰਦਾ ਕਿ ਸਾਨੂੰ ਕੋਈ ਚੀਜ਼ ਮਤਲਬ ਬਾਹਰ ਜਾ ਕੇ ਜਾਂ
ਹਾਂਜੀ ਘਰ ਬਹਿ ਕੇ ਵੀ ਕਈ ਕੰਮ ਹੋ ਸਕਦੇ ਹੈ ਜਿੰਨਾ ਜਿਹਦਾ ਮਤਲਬ ਜਿੰਹਨੇ ਕੁਝ ਕਰਨਾ ਘਰ ਬਹਿ ਕੇ ਵੀ ਕਰ ਕਰਨਾ ਜਿਹਨੇ ਨੀ ਕਰਨਾ ਬਾਹਰ ਜਾ ਕੇ ਵੀ ਨੀ ਕਰ ਪਾਏਗਾ
ਸਹੀ ਗੱਲ ਆ ਉਹੀ ਹੋ ਗਿਆ ਨਾ ਕਰਨਾ ਤੇ ਘਰੇ ਕਰੋ ਯਾਰ ਅੱਜ ਕੱਲ੍ਹ ਫੋਨ ਤੁਹਾਡੇ ਕੋਲ ਹੈਗਾ ਤੁਸੀਂ
ਹਾਂਜੀ ਔਨਲਾਈਨ ਦੇਖ ਕੇ ਮਤਲਬ ਐਪਸ ਹੈਗੀਆਂ ਨੇ ਐਕਸਰਸਾਈਜ਼ ਵਾਲੀਆਂ ਇੰਨਾ ਸਭ ਕੁਛ ਆ ਗਿਆ
ਬਿਲਕੁਲ
ਔਨਲਾਈਨ ਕਲਾਸਿਸ ਵੀ ਹੁੰਦੀਆਂ ਨੇ
ਹਾਂਜੀ ਹਾਂਜੀ ਮੈਂ ਉਹੀ ਕਹਿ ਰਹੀ ਸੀ ਸਾਡੇ ਨੇ ਤੇ ਨੀਅਰ ਬਾਏ ਇੱਕ ਹੈਗਾ ਆ ਯੋਗਾ ਫਿਟਨੈਸ ਸਾਰਾ ਕੁਛ ਨਵਾਂ ਓਪਨ ਹੋਇਆ ਅਤੇ ਉਹ ਨਾ ਉਹ ਇਹ ਫ੍ਰੀ ਆਫ ਕਸਟ ਕੋਈ ਮਤਲਬ ਪੇਮੈਂਟ ਹੈਗੀ ਕੋਈ ਕੁਛ ਨੀ ਹੈਗਾ ਇੰਨੀ ਵਧੀਆ ਹਾਂ ਕੁਛ ਵੀ ਨਹੀ ਤੇ ਫਿਰ ਮੈਂ ਉਹੀ ਕਿਹਾ ਮੈਂ ਕਿਹਾ ਹਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ ਕਿ ਸਾਰਾ ਕੁਛ ਲੋਕੇਸ਼ਨ ਉਹਨਾਂ ਦੀ ਭੇਜ ਦੂੰਗੀ ਤੁਸੀਂ ਦੇਖ ਲੈਣਾ ਅਤੇ ਉਹਨਾਂ ਨੂੰ ਮੈਂ ਫਿਰ ਮੈਂ ਪੁੱਛ ਕੇ ਆਈ ਸੀ ਸਾਰਾ ਕਹਿੰਦੇ ਕੋਈ ਫਰੀ ਆਫ ਕੋਸਟ ਏ ਟਾਈਮ ਤੁਹਾਡੇ ਕੋਲ ਅਗਰ ਮੋਰਨਿੰਗ ਦਾ ਹੈਗਾ ਮੋਰਨਿੰਗ ਤੁਸੀਂ ਆ ਸਕਦੇ ਹੋ ਜੇ ਤੁਸੀਂ ਮੋਰਨਿੰਗ ਅਵੇਲੇਬਲ ਨਹੀਂ ਹੋ ਤਾਂ ਤੁਸੀਂ ਸ਼ਾਮ ਨੂੰ ਆ ਸਕਦੇ ਹੋ ਮਤਲਬ ਛੇ ਸੱਤ ਅੱਠ ਵਜੇ ਤੱਕ ਤੁਸੀਂ ਨਾਲ ਆਪਣੇ ਮਤਲਬ ਦੇਖੋ ਮੈਂ ਚਲੋ ਵਧੀਆ ਗੱਲ ਆ ਨਾਲ ਬੱਚੇ ਵੀ ਲੈ ਕੇ ਬੱਚਿਆਂ ਵੀ ਨਾਲੇ ਛੋਟਾ ਮੋਟਾ ਉੱਥੇ ਖੇਲ ਲਿਆ ਆ ਬੇ ਵੀ ਤੁਹਾਨੂੰ ਪਤਾ ਹੀ ਐਕਸਰਸਾਈਜ਼ ਕਰਾਓ ਤਾਂ ਕਿਵੇਂ ਟੇ ਬਹਿ ਕੇ ਕਰਦੇ ਤੇ ਮੇਰੀ ਫਰੈਂਡ ਵੀ ਗਈ ਸੀ ਪਤਾ ਕਰਕੇ ਤੇ ਮੇਰੀ ਫਰੈਂਡ ਨੇ ਜੁਆਇਨ ਕਰ ਲਿਆ ਬ ਮੈਨੂੰ ਹਲੇ ਟਾਈਮ ਨ ਵੇਲੇ ਮੈਂ ਗਈ ਨਹੀਂ ਅਤੇ ਉਹ ਉਹਦੇ ਕੋਲ ਮੈਂ ਰਿਵਿਊ ਲਿੱਤਾ ਤੇ ਨਾ ਮੇ ਕਿਹਾ ਕਿਵੇਂ ਦਾ ਸੀ ਕਹਿੰਦੀ ਯਾਰ ਇੰਨਾ ਵਧੀਆ ਸਿਖਾਂਦੇ ਨੇ ਇੰਨਾ ਵਧੀਆ ਕਹਿੰਦੀ ਮਤਲਬ ਬੋਡੀ ਨੂੰ ਬਹੁਤ ਰਿਲੈਕਸ ਮਿਲਦਾ। ਕਹਿੰਦੀ ਬਾਡੀ ਮੇਰੀ ਇੰਨੀ ਜ਼ਿਆਦਾ ਫਰੈਸ਼ ਅਤੇ ਇੰਨੀ ਜ਼ਿਆਦਾ ਐਨਰਜੀ ਰਹਿੰਦੀ ਹੈ ਨਾ। ਬੋਡੀ ਦੇ ਵਿੱਚ ਤੇ ਮੈਨੂੰ ਇੰਨਾ ਕਹਿੰਦੀ ਮੈਂ ਸਵੇਰੇ ਜਾਨੀ ਆ ਕਹਿੰਦੀ ਮੇਰੇ ਕੋ ਕਦੀਕਦੀ ਟਾਈਮ ਨਹੀਂ ਹੁੰਦਾ ਨਾ
ਹਾਂਜੀ ਹਮ ਸਵੇਰੇ ਸਵੇਰੇ ਬਹੁਤ ਮਜ਼ਾ ਆਂਦਾ।
ਹਾਂਜੀ-ਹਾਂਜੀ ਮੈਂ ਕਿਹਾ ਏ ਤੂੰ ਬਹੁਤ ਵਧੀਆ ਕੀਤਾ ਤੂੰ ਸਵੇਰੇ ਸਵੇਰੇ ਜਾ ਰਹੀ ਏ। ਤੈਨੂੰ ਦੇਖੀ ਤੇਰੀ ਬੋਡੀ ਵੀ ਕਿੰਨੀ ਚਾਰਜ ਰਹਿੰਦੀ ਹੈ ਤੇ ਤੈਨੂੰ ਕੰਮ ਕਰਨ ਦਾ ਵੀ ਕਿੰਨਾ ਮਜ਼ਾ ਆਉਣਾ ਕਹਿੰਦੀ ਯਾਰ ਹਾਂ ਇਹ ਤਾਂ ਗੱਲ ਹੈਗੀ ਆ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਮੈਂ ਚੱਲ ਸਹੀ ਗੱਲ ਹੈ ਮੈਂ ਵੀ ਫਿਰ ਇੱਕ ਦੋ ਦਿਨ ਤੱਕ ਜੁਆਇਨ ਕਰਦੀ ਹਾਂ ਮੈਂ ਵੀ ਜਾਨੀ ਹਾਂ। ਤੇ ਮੈਂ ਤਾਂ ਹੀ ਕਹਿ ਰਹੀ ਸੀ ਮੈਂ ਕਿਹਾ ਚਲੋ ਤੁਹਾਨੂੰ ਵੀ ਪੁੱਛਾਂ ਤੁਸੀਂ ਹੈਗੇ ਹੋ ਇੰਟਰਸਟਿਡ ਇੱਥੇ ਜਾਣ ਲਈ, ਫੇਰ ਆਪਾਂ ਸਾਰੇ ਇਕੱਠੇ ਜਾਵਾਂਗੇ ਮਿਲ ਕੇ, ਹੱਲੇ ਮਿਲ ਕੇ ਕੀ ਹੋਏਗਾ ਤੁਹਾਨੂੰ ਵੀ ਮਜ਼ਾ ਆ ਜਾਏਗਾ ਨਾਲੇ ਮੇਰੀ ਵੀ ਕੰਪਨੀ ਹੋ ਜਾਏਗੀ ਥੋਡੀ।
ਹਾਂ ਕੋਈ ਨੀ ਜ਼ਰੂਰ। ਕੋਈ ਨੀ ਮੈਂ ਕੋਈ ਨੀ ਅ ਦੋ-ਚਾਰ ਦਿਨਾਂ ਤੱਕ ਕਰਨੇ ਆ ਸ਼ੁਰੂ।
ਹਾਂ-ਹਾਂ ਕੋਈ ਗੱਲ ਨਹੀਂ ਜ਼ਰੂਰ।
ਉਹ ਦੀਦੀ ਆਏ ਹੋਏ ਨਾ ਘਰ ਫ਼ਿਰ ਥੋੜੀ ਮੈਂ ਫਰੀ ਹੋ ਜਾਗੀ ਜਦ
ਹਾਂ-ਹਾਂ ਬਿਲਕੁਲ-ਬਿਲਕੁਲ। ਤੇ ਉਹ ਦੇਖ ਨਾ ਅਗਰ ਮਤਲਬ ਤੁਹਾਨੂੰ ਅਗਰ ਵਧੀਆ ਲੱਗੇਗਾ ਦੇਖੋ ਤੁਸੀਂ ਕਿਸੇ ਹੋਰ ਨੂੰ ਰਿਕਮੈਂਡ ਕਰੋਗੇ ਦੇਖੋ ਆਪਣੀ ਬੋਡੀ ਲਈ ਆ ਆਪਣੀ ਅਪਨੀ ਸਿਹਤ ਲਈ ਹੈ ਕਿਸੇ ਉਹਨੂੰ ਕਿਵੇਂ ਸਹੀ ਰੱਖ ਸਕਦੇ ਆ।
ਹਮ ਹਮ
ਜੇ ਤੁਹਾਨੂੰ ਵਧੀਆ ਲੱਗੇਗਾ ਫੇਰ ਤੁਸੀਂ ਆਪਣਾ ਜਿਵੇਂ ਤੁਹਾਨੂੰ ਲੱਗਦਾ ਆ ਹਾਂ ਆਪਣੀ ਮੰਮਾ ਨੂੰ ਜਾਂ ਆਪਣੇ ਦੀਦੀ ਨੂੰ ਆਪਣੇ ਕਰਵਾਉਣ ਲਈ ਤੁਸੀਂ ਕਰਾ ਸਕਦੇ ਹੋ ਹਨਾ ਉਹ ਸਗੋਂ ਜਾਦਾ ਵਧੀਆ ਰਹੇਗਾ ਨਾਲੇ ਦੇਖੋ ਏਦਾਂ ਬੱਚੇ ਵੀ ਨਾਲ ਚਲੇ ਉਹਨਾਂ ਦਾ ਉਹਨਾਂ ਦਾ ਵੀ ਇੰਜੋਏਮੈਂਟ ਹੋ ਗਿਆ ਸਾਡਾ ਵੀ ਹੋ ਗਿਆ। ਹ ਇੱਕ ਦੋ ਦਿਨ ਲਈ ਥੋੜੀ ਪ੍ਰੋਬਲਮ ਹੋਏਗੀ ਕਿਉਂਕਿ ਬੋਡੀਜ਼ ਨੂੰ ਥੋੜ੍ਹੀ ਜਿਹੀ ਜਿਵੇਂ ਖਿੱਚ ਪੈ ਜਾਂਦੀ ਆ ਹੈ ਨਾ ਖਲੀਆਂ ਪੈ ਜਾਂਦੀਆਂ ਉਹ ਹੋਣਗੀਆਂ ਹਾਂ ਉਹ ਭਾਵੇਂ ਤੁਸੀਂ ਘਰੇ ਕਰੋ ਤਾਂ ਵੀ ਓਦਾਂ ਹੀ ਹੁੰਦਾ ਆ। ਬਾਕੀ ਚਲੋ ਕੋਈ ਗੱਲ ਨੀ ਮੈਂ ਤੁਹਾਨੂੰ ਸਾਰਾ ਅਪਡੇਟ ਦੀਨੀ ਆ ਕਿਵੇਂ ਦਾ ਕਿੱਥੇ ਹੈਗਾ ਹੈ ਤੇ ਤੁਸੀਂ ਫੇਰ ਮੈਨੂੰ ਦੱਸ ਦਿਓ ਫਿਰ ਠੀਕ ਹੈ।
ਹਾਂਜੀ-ਹਾਂਜੀ ਠੀਕ ਹੈ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ।